ਹੈਲੋ ਸਤਿ ਸ੍ਰੀ ਅਕਾਲ ਜੀ ਸੁਣਾਓ
ਮੈਂ ਵਧੀਆ ਤੁਸੀਂ ਸੁਣਾਓ ਤੁਸੀਂ ਕਿਵੇਂ ਹੋ ਸਭ ਵਧੀਆ ਹੋਰ ਬਸ ਵਧੀਆ ਮੈਂ ਕਿਹਾ ਪੁੱਛਾਂ ਬਸ ਚਾਏ ਪੀ ਕੇ ਹਟੇ ਹਾਂ
ਅੱਛਾ ਹੋਰ ਸੁਣਾਓ ਬਸ ਵਧੀਆ
ਮੈਂ ਕਿਹਾ ਪੁੱਛਾਂ ਕੋਈ ਨਿਊ ਰੈਸਿਪੀ ਸਿੱਖੀ ਹੈ ਕੁਛ ਤੇ ਦੱਸੋ ਸ਼ੇਅਰ ਕਰੋ ਬਈ ਬੱਚੇ ਹੁਣ ਛੁੱਟੀਆਂ ਦੇ ਵਿੱਚ ਨਾਨਕੇ ਹੈ ਤੇ ਕੁਛ ਨਵਾਂ ਚਾਹੀਦਾ ਖਾਣ ਵਾਸਤੇ
ਹਾਂ ਚਾਹੀਦਾ ਬੱਚਿਆ ਨੂੰ ਤਾਂ ਨਵ ਨਵਾਂ ਚਾਹੀਦਾ ਹੁੰਦਾ ਸਮਾਨ
ਹਾਂਜੀ ਹਾਂ ਬੱਚਿਆਂ ਨੂੰ ਹੁਣ ਐਵੇਂ ਕਿ ਹੁਣ ਤੁਸੀਂ ਦੱਸੋ
ਹ ਮੈਂ ਕਿਹਾ ਕੋਈ ਸਨੈਕਸ ਵਗੈਰਾ ਬਣਾਉਣਾ
ਸਨੈਕਸ ਹਾਂ ਕੁਛ ਵੀ ਹੁਣ ਉਹ ਬੋਲਦੇ ਕਿ ਮਾਮੀ ਜੀ ਤੁਹਾਡੇ ਹੱਥ ਦਾ ਕੁਛ ਸਪੈਸ਼ਲ ਖਾਣਾ ਹੋਵੇ ਅਤੇ ਮੈਂ ਕਿਹਾ ਹੁਣ ਸਪੈਸ਼ਲ ਮੈਂ ਕਿਹਾ ਪੁੱਛਣੀ ਆ ਆਪਣੀ ਕਜ਼ਨਸ ਵਗੈਰਾ ਨੂੰ ਮੈਂ ਕਿਹਾ ਮੈਨੂੰ ਫਿਰ ਯਾਦ ਆਇਆ ਤੁਹਾਨੂੰ ਪੁੱਛਾਂ
ਅੱਛਾ ਹਮ ਤੇ ਕੋਈ ਦੂਸਰਾ ਸੈਂਡਵਿਚ ਵਗੈਰਾ ਬਣਾ ਲੋ ਅੱਜ ਕੱਲ ਬਸ ਸੈਂਡਵਿਚ ਮਲਾਈ ਵਾਲੇ ਹੁੰਦੇ ਹੁੰਦੇ ਨੇ ਕਈ ਹੋ ਮੀਓਨਿਸ ਲਾਈਵ ਉਹਦੇ ਚ ਸਮਾਨ ਸਮੂਨ ਕੱਟ ਕੇ ਵੈਜੀਟੇਬਲਸ ਨਮਕ ਵਗੈਰਾ ਪਾ ਕਿਵੇ ਵਗੈਰਾ ਜੋ ਵੈਜੀਟੇਬਲ ਪਾਉਣੀ ਤੁਸੀਂ ਉਹ ਪਾ ਲਓ ਸਾਰੀ। ਤੇ ਫਿਰ ਬ੍ਰੈਡ ਉੱਤੇ ਮਲਾਈ ਲਗਾ ਕੇ ਉਹਨੂੰ। ਜ਼ਿਆਦਾ ਇਹ ਫੇਰ ਬ੍ਰੈਡ ਨੂੰ। ਦੋ ਬ੍ਰੈਡ ਲੈ ਕੇ ਕਵਰ ਕਰਦੋ ਫਿਰ ਉਤੇ ਤਵੇ ਤੇ ਸੇਕ ਲੋ ਤੁਸੀਂ। ਜਾਂ ਬ੍ਰੈਡ। ਨਹੀਂ- ਨਹੀਂ ਬਰੈਡ ਉੱਤੇ ਮਲਾਈ ਲਗਾ ਕੇ। । ਇੱਕ ਬਰੈਡ ਤੇ ਮਲਾਈ ਲਗਾ ਕੇ। ਪਰ ਦੂਜੇ ਬ੍ਰੈਡ ਨਾਲ ਕਵਰ ਕਰਨਾ।
ਓਕੇ ਠੀਕ ਹੈ, ਠੀਕ ਹੈ ਫਿਰ।
ਟੋਸਟਰ ਹੁੰਦਾ ਆ ਤਵੇ ਤੇ ਰੋਸਟ ਕਰ ਲੋ।
ਅੱਛਾ ਹਾਂਜੀ- ਹਾਂਜੀ, ਹਾਂਜੀ।
ਉਹਦੇ ਚ ਕਰਲੋ ਓਇਲ ਲਗਾ ਕੇ।
ਹਾਂਜੀ।
ਬਹੁਤ ਟੇਸਟੀ ਬਣਦੇ ਨੇ।
ਹਾਂਜੀ ਕ੍ਰਿਸਪੀ ਬਣਣਗੇ।
ਹਾਂਜੀ ਕ੍ਰਿਸ- ਹਾਂਜੀ ਕ੍ਰਿਸ। ਬਣਦੇ ਨੇ ਬਹੁਤ ਟੇਸਟੀ ਬਣਦੇ ਨੇ। ਇਹੇ ਪੋਹਾ ਬਣਦਾ। ਪੋਹਾ ਬੜਾ ਟੇਸਟੀ ਬਣਦਾ ਹੈ।
ਪੋਹਾ ਕਿਵੇਂ।
ਪੋਹਾ ਉਹਨੂੰ ਮਤਲਬ ਕਿ ਪਾਣੀ ਨਾਲ ਧੋ ਕੇ ਨਾ। ਉਹਨੂੰ ਪਾਣੀ। ਨੀ ਪਿਉਣਾ ਉਹਨੂੰ ਧੋ ਕੇ ਬਸ ਰੱਖ ਦੇਣਾ ਕਿ ਉਹ ਪਾਣੀ ਚ ਜਿਆਦਾ ਗਲ ਦੇ ਨਾ। ਧੋ ਲੈਣਾ ਚੰਗੀ ਤਰ੍ਹਾਂ। ਪਾਣੀ ਚੋਂ ਕੱਢ ਦੇਣਾ ਧੋ ਕੇ ਬਾਸਕਿਟ ਵਿੱਚ ਪਾ ਤੇ ਫੇਰ ਤੁਸੀਂ ਉਹਨੂੰ ਤੜਕਾ ਲਗਾ ਲਓ।
ਤੇ ਤੜਕੇ ਵਿੱਚ ਕੀ ਪਏਗਾ।
ਪਿਆਜ। ਪਿਆਜ ਹੋ ਗੇ, ਔਰ ਗਾਜਰ ਵਗੈਰਾ। ਸ਼ਿਮਲਾ ਮਿਰਚ ਜੋ ਹਾਂ ਟਮਾਟਰ, ਪਿਆਜ। ਜੋ ਪਾਉਣਾ ਤੁਸੀਂ। ਉਹਨੂੰ ਫੇਰ ਓਇਲ ਵਿੱਚ ਪੱਲੇ ਰਾਈ। ਪਾਓ। ਰਾਈ ਦਾ ਤੜਕਾ ਵਿੱਚ। ਕੜੀ ਪੱਤਾ। ਪਾਓ। ਨੂਣ, ਮਰਚ, ਹਲਦੀ, ਪਿਆਜ, ਸਬਜ਼ੀ ਵਗੈਰਾ ਭੁੰਨ ਲੋ, ਫੇਰ ਔਦੇ ਚ ਪੋਹਾ ਪਾ ਦੋ ਤੁਸੀਂ ਬਹੁਤ ਬਹੁਤ ਟੇਸਟੀ ਮਿੰਟਾਂ ਚ ਬਣ ਜਾਂਦੈ ਸਗੋਂ ਜਲਦੀ ਬਣਦਾ ਏ ਔ।
ਮੈਂ ਕਦੀ ਬਣਾਇਆ ਨੀ ਪੋਹਾ ਨ੍ਹੀਂ ਬਣਾਇਆ ਕਦੀ।
ਨਹੀਂ ਬੌਤ ਟੇਸਟੀ ਬਣਦੈ ਪੋਹਾ ਤੇ। ਹੈਲਦੀ ਵੀ ਹੁੰਦੈ, ਨਾਲੇ ਬੱਚਿਆਂ ਅਸਤੇ ਹਲਕਾ ਡਾਇਟ ਹੂੰਦੈ ਨਾ, ਟੇਸਟੀ ਹੁੰਦੈ ਉੱਤੇ ਔਨੂੰ ਬਣਾ ਕੇ ਔ ਜਾਂ ਤੁਸੀਂ ਨਮਕੀਨ ਪਾ ਦੋ ਉੱਪਰ।
ਕੋਈ ਵੀ ਨਮਕੀਨ ਪਾ ਦੋ।
ਕੋਈ ਵੀ ਨਮਕੀਨ ਪਾ ਲੋ ਉੱਪਰ ਆਲੂ ਭੁਜੀਆ ਪਾ ਲਓ ਜਾਂ ਕੋਈ ਵੀ ਪਾਲੋ। ਬੌਤ ਟੇਸਟੀ ਬਣਦੈ। ਕ੍ਰਿਸਪੀ ਬਣ ਜਾਂਦੈ ਨਾ ਫੇਰ ਨਮਕੀਨ ਨਾਲ। ਅਜੇ ਪੰਜ ਮਿੰਟ ਪੰਜ ਮਿੰਟ ਚ ਬਣ ਜਾਂਦਾ ਐ ਤਾਂ। ਬਸ ਐਨੂੰ ਪਾਣੀ ਚੋ--ਹੂੰ। ਨਹੀਂ ਔ ਪਾਣੀ ਚੋਂ ਕੱਢ ਕੇ ਪਾਣੀ ਚੋਂ ਧੋਵਾਂਗੇ ਔ ਆਪੇ ਈ ਗੱਲ ਜਾਂਦੈ ਔ ਤਾਂ।
ਅੱਛਾ ਅੱਛਾ ਤੇ ਔਨੂੰ ਫੇਰ ਮਤਲਬ ਅ ਸੇਕ ਨ੍ਹੀਂ ਲਗਵਾਣਾ।
ਨਈ ਬਸ ਤੜਕਾ ਲੱਗ ਗਾਂਦੇਆ ਸੇਕ ਲੱਗ ਈ ਜੇਗਾ, ਹਾਂ ਬਸ ਔ ਲਗਾਂਦੇ ਆ ਨਾਲ ਈ ਤੁਸੀਂ ਔਨੂੰ ਕੱਢ ਲੋ ਉੱਤੇ ਨਮਕੀਨ ਪਾ ਕੇ ਖ ਖਾਓ, ਬੌਤ ਟੇਸਟੀ ਲੱਗੇਗਾ। ਨਈ ਕੁਛ ਕੁਛ ਨੀ ਪਾਂਦੀ ਨਮਕ ਮਿਰਚ ਤੇ ਹਲਦੀ ਬਸ।
ਮਰਚ, ਹਲਦੀ ਅੱਛਾ।
ਬਹੁਤ ਟੇਸਟੀ ਬਣਦਾ ਤੇ ਬਹੁਤ ਟੇਸਟ ਟੀ ਬਣਦਾ ਬੱਚੇ ਖੁਸ਼ ਹੋ ਕੇ ਖਾ ਲੈਂਦੇ ਨੇ ਏ ਤਾਂ
ਅੱਛਾ।
ਹੋਰ ਕਈ ਚੀਜ਼ਾਂ ਬਣਦੀਆਂ ਅੱਜ ਕੱਲ ਤੇ ਸਨੈਕਸ ਉਂਝ ਈ ਦੇਖਲੋ ਤੁਸੀਂ ਬ੍ਰੈਡ ਪੀਜ਼ਾ ਬਣ ਜਾਂਦੇ ਨੇ ਬਹੁਤ ਟੇਸਟੀ ਬਣਦੇ ਨੇ ਇਹ ਤਾਂ
ਬਈ ਅਸੀਂ ਦੋਨੋ ਮੀਆਂ ਬੀਬੀ ਹੈਗੇ ਆਂ ਤੇ ਮੈਨੂੰ ਇਹ ਮਯੋਨੀਜ਼ ਵਗੈਰਾ ਲਿਆ ਕੇ ਤੇ ਮੈਂ ਖਰਾਬ ਈ ਕੀਤੀ ਏ।
ਅੱਛਾ ਅੱਛਾ।
ਹੁੰਦੀ ਨੀ ਏਨੀ
ਹਮ
ਅਤੇ ਕੀ ਫਾਇਦਾ ਹੁੰਦਾ ਹੈ ਫਿਰ ਮੈਨੂੰ ਤੇ ਇਹੀਓ ਲੱਗਦਾ ਕਿ ਘਰ ਬਣਾਉਣ ਨਾਲੋ ਫਿਰ ਬਾਜ਼ਾਰੋਂ ਜਾ ਕੇ ਖਾਇਓ ਗੱਲ ਮੁਕੀ
ਹ ਤੁਸੀਂ ਫਿਰ ਮਲਾਈ ਵਾਲੇ ਬਣਾ ਲਿਆ ਕਰੋ ਮਲਾਈ ਘਰ ਦੀ ਹੁੰਦੀ ਹੈ ਫਰੈਸ਼ ਮਲਾਈ
ਹਾਂ ਉਹ ਤੇ ਮੈਨੂੰ ਈਜ਼ੀ ਲੱਗ ਰਿਹਾ ਤੁਸੀਂ ਦੱਸਿਆ ਨਾ ਉਹ ਾ ਕੰਮੱ
ਹਮ ਆਪਣੀ ਮਲਾਈ ਵੀ ਨੀ ਵੇਸਟ ਜਾਂਦੀ ਸ ਬ੍ਰੈਡ ਉੱਤੇ ਲਗਾ ਕੇ ਬਹੁਤ ਟੇਸਟੀ ਬਣਦੇ ਨੇ ਉਹ ਤਾਂ ਮੈਂ ਤੇ ਬੱਚਿਆਂ ਨੂੰ ਸਕੂਲ ਵੀ ਆਹੀ ਬਣਾ ਦਿੰਦੀ ਹਾਂ
ਤੇ ਗਲਿਫ ਨਹੀਂ ਜਾਂਦੇ ਧੀਲੇ ਨੀ ਹੋ ਜਾਂਦੇ
ਨਹੀਂ ਬੱਚੇ ਉਹ ਸਕੂਲ ਚਲੋ ਥੋੜੇ ਬਹੁਤ ਹੋ ਜਾਂਦੇ ਵੈਸੇ ਗਰਮ ਗਰਮ ਘਰ ਹੀ ਸਵਾਦ ਲੱਗਦੇ ਨੇ ਆ ਤਾਂ
ਅਹ
ਹਮ ਘਰ ਹੀ ਟੇਸਟੀ ਲੱਗਦੇ ਨੇ ਤਾਂ
ਅੱਛਾ
ਨਾਲ ਸੋਸ ਨਾਲ ਖਾਓ ਬਹੁਤ ਚੀਜ਼ਾਂ ਬਣਦੀਆਂ ਅੱਜ ਕੱਲ ਤਾਂ ਆਲੂ ਦੇ ਫਰੈਂਚ ਫਰਾਈਜ਼ ਬਣਾ ਲੋ
ਅੱਛਾ ਫਰੈਂਚ ਫਰਾਈ ਮੇਰਾ ਤੇ ਨਾ ਡਾਕਟਰ ਨੇ ਨਾ ਤੇਲ ਵੀ ਤੇ ਬੰਦ ਕੀਤਾ ਵਾ
ਅੱਛਾ ਹਾਂ ਉਹਦੇ ਚ ਵੀ ਬਹੁਤ ਅੱਛੇ ਬਣਦਾ ਣ ਗਿਆ ਤਾਂ ਓਇਲ ਦੀ ਲੋੜ ਹੀ ਨਹੀਂ ਨਹੀਂ ਵੈਸੇ ਮੈਂ ਤੇ ਨਹੀਂ ਕੀਤਾ ਹੋਇਆ ਕਦੀ ਵੈਸੇ ਕਹਿੰਦੇ ਚੀਜ਼ ਵਧੀਆ ਬਣਦੀ ਆ ਉਹਦੇ ਵਿੱਚ ਹ
ਮੇਰਾ ਨਾ ਮਨ ਇਹੀ ਕਰ ਰਿਹਾ ਕਿ ਮੈਂ ਸੋਚਦੀ ਹੀ ਹਾਂ ਵੀ ਉਹੀ ਲੈ ਆਈਏ ਏਅਰ ਫਰਾਇਰ ਹੀ ਤੇ ਉਹਦੇ ਵਿੱਚ ਦਿਖਾ ਐਡ ਤੇ ਵੇਖੀਆਂ ਨੇ ਕਿ ਬਈ ਬੜਾ ਈਜ਼ੀ ਬਣ ਜਾਂਦਾ ਤੋਂ
ਹਾਂਜੀ ਹੋਰ ਬਹੁਤ ਕੁਝ ਬਣ ਜਾਂਦਾ ਪਿਸਤਾ ਵਾਈਟ ਸੋਸ ਪਾਸਤਾ ਤਾ ਵੀ ਬਹੁਤ ਅੱਛਾ ਬਣਦਾ ਹੈ
ਅੱਛਾ ਜਾਂ ਤੇ ਨਾ ਕਿਸੇ ਨੂੰ ਵੇਖਿਆ ਹੋਏ ਨਾ ਪਹਿਲਾਂ ਬਣਾਉਂਦੇ ਹੋਏ ਤਾਂ ਤੇ ਵੇ
ਹਮ ਨਹੀਂ ਉਹ ਵੀ ਈਜ਼ੀ ਵਾਈਟ ਸੋਸ ਆ ਉਹਦੇ ਵਿੱਚ ਬਣਾ ਲੋ ਤੁਸੀਂ ਵੀ ਸੋਸ ਪਾਸਤਾ ਹੀ ਬਹੁਤ ਟੇਸਟੀ ਬਣਦਾ ਘਰ
ਅੱਛਾ
ਬਹੁਤ
ਤੁਸੀਂ ਬਣਾਉਦੇ ਰਹਿੰਦੇ ਹੋ ਗੇ ਨਾ ਤੁਹਾਡਾ ਹੱਥ ਪਰਫੈਕਟ ਟ ਹੋ ਗਿਆ ਹੋਏਗਾ ਬਣਾਉਣ ਵਿੱਚ
ਹਾਂਜੀ ਬਸ ਬੱਚਿਆਂ ਨੂੰ ਬਣਾ ਕੇ ਦਿੰਦੇ ਰਹਿੰਦੀ ਬੱਚੇ ਮੰਗਦੇ ਰਹਿੰਦੇ ਨੇ ਕਦੀ ਟਮੈਟੋ ਸੋਸ ਪਾਸਤਾ ਬਣਾ ਦੋ ਕਦੀ ਚੌਮਿਨ ਬਣਾ ਦੋ ਕਦੇ ਕੁਛ ਬਣਾ ਦੋ ਮੰਮਾ ਕਦੇ ਕੁਛ ਬਣਾ ਦੋ ਬੱਚੇ ਤੇ ਫੇਰ ਮੰਗਦੇ ਰਹਿੰਦੇ ਨੇ ਹਾਂਜੀ ਬੱਚਿਆਂ ਨੂੰ ਹੋਰ ਮੈਂ ਨਾ ਬਾਜ਼ਾਰੋਂ ਨੀ ਖਵਾਂਦੀ ਹੈ ਤੇ ਬਾਜ਼ਾਰ ਨਾ ਦਿਲ ਨੀ ਕਰਦਾ ਖਵਾਉਣ ਤੇ ਮੈਨੂੰ ਬਾਜਾਰ ਦਾ ਹੁੰਦਾ ਓਇਲ ਕਿਸ ਟਾਈਪ ਦਾ ਹੁੰਦਾ ਕਿਸ
ਆਹੋ ਉਹ ਤੇ ਹੈ
ਗੰਦਾ ਤੇ ਹੁੰਦਾ ਬੱਚਿਆਂ ਫਿਰ ਜਲਦੀ ਇਨਫੈਕਸ਼ਨ ਹੋ ਜਾਂਦਾ ਬਾਹਰ ਚੀਜ਼ਾਂ ਨਾਲ ਘਰ ਤੇ ਆਪਣਾ ਫਰੈਸ਼ ਤੇਲ ਹੈਗਾ ਜਿੱਦਾਂ ਮਰਜੀ ਬਣਾ ਲੋ ਹੱਥ ਵੀ ਸਾਫ਼ ਹੁੰਦੇ ਨੇ ਹੁਣ ਪਤਾ ਨੀ ਹੱਥ ਵੀ ਉਹਨਾਂ ਦੇ ਸਾਫ਼ ਹੁੰਦੇ ਦੇ ਨੀ ਹੁੰਦੇ
ਉਹ ਤਾਂ ਹੈ
ਤਾਂ ਫਿਰ ਮੈਂ ਨਾ ਇਹ ਚੀਜ਼ਾਂ ਘਰ ਹੀ ਬਣਾ ਕੇ ਦਿੰਦੀ ਹਾਂ ਮੈਗੀ ਤੇ ਮੈਂ ਬਿਲਕੁਲ ਨੀ ਖਵਾਉਂਦੀ ਇਹਨਾਂ ਨੂੰ ਬੱਚਿਆਂ ਨੂੰ ਮੋਮੋਸ ਵੀ ਇੱਕ ਕਦੀ ਸੂਜੀ ਦੇ ਬਣਾ ਦਿੰਦੀ ਹਾਂ ਜੇ ਮਗਰ ਪੈਣ ਤਾਂ
ਤੇ ਮੋਮੋਜ਼ ਵੀ ਤੁਸੀਂ ਘਰ ਹੀ ਬਣਾਉਦੇ
ਹਾਂ ਸੂਜੀ ਦੇ ਬਣਾਏ ਸੀ ਇੱਕ ਵਾਰੀ ਮੈਂ
ਅੱਛਾ
ਹਮ
ਅਤੇ ਉਹ ਸਟੀਮਰ 'ਚ
ਹਾਂਜੀ ਸਟੀਮਰ ਕੀਤੇ ਸੀ ਨਾ ਸਟੀਮ ਕੀਤੇ ਸੀਗੇ
ਅੱਛਾ
ਹਮ
ਬਾਜ਼ਾਰ ਵਰਗਾ ਨਹੀਂ
ਹਾਂ ਬੰਨੇ ਤੇ ਉੰਝ ਸੀ ਬਸ ਥੋੜੀ ਉਹ ਜਿਹੜੀ ਉਹਦੀ ਉੱਪਰ ਪਰਤ ਹੁੰਦੀ ਨਾ ਥੋੜੀ ਮੋਟੀ ਰਹਿ ਗਈ ਸੀਗੀ ਹੁਣ ਥੋੜਾ ਹੋਰ ਪਤਾ ਲੱਗ
ਤੇ ਇਹ ਜੋ ਕੁਰਕੁਰੇ ਮੋਮੋਸ ਹੁੰਦੇ ਨੇ, ਉਹ ਕਿਵੇਂ ਬਣਾਉਂਦੇ ਹੋ ਫਿਰ।
ਉਹ ਤੇ ਫਰਾਈ ਕੀਤੇ ਹੁੰਦੇ ਨਾ ਉਹਨਾਂ ਨੇ। ਮੈਦੇ ਦੇ ਵਿੱਚ ਪਤਾ ਕੀ ਚੀਜ਼ ਪਾਉਂਦੇ ਨੇ ਰੰਗ ਵਾਲੀ ਮਿਰਚ ਹੁੰਦੀ ਹੈ। ਉੱਪਰ ਕੋਈ ਜੀ ਬ੍ਰੈਡ ਕ੍ਰਮ ਲਗਾ ਦਿੰਦੇ ਨੇ ਜਾਂ ਕੋਈ ਚਿਪਸ ਵਗੈਰਾ ਲਗਾ ਦਿੰਦੇ ਨੇ। ਹਾਂਜੀ ਉਹ ਉਹਦਾ ਚੂਰਾ ਲਾ ਦਿੰਦੇ ਨੇ ਫੇਿਰ ਉਹਨੂੰ। ਫਰਾਈ ਕਰਕੇ ਦੇ ਦਿੰਦੇ ਨੇ ਹੋਰ ਕਿਆ।
ਕੁਰਕੁਰੇ ਵਾਲੇ ਮੈਨੂੰ ਤੇ ਮੈਂ ਬਾਜ਼ਾਰੋਂ ਹੀ ਖਾਂਦੀ ਆ ਕਦੀ ਕਦਾਰ ਤੇ ਕੁਰਕੁੁਰੇ ਵਾਲੇ ਖਾਂਦੀ ਮੈਨੂੰ। ਸਟੀਮ ਵਾਲੇ ਘੱਟ ਪਸੰਦ ਨੇ। ਉਹ ਮੈਨੂੰ ਪਤਾ ਨੀ ਕਿ ਕੱਚਾ ਮੈਦਾ ਲੱਗਦਾ ਪਤਾ ਨੀ ਕਿਉਂ।
ਜਿਨੂੰ ਆਟੇ ਦੇ ਨੂਡਲਸ ਬਣਾ ਦਿੰਦੀ ਆ ਮੈ ਤੇ
ਨੂਡਲਸ ਵੀ ਘਰ ਹੀ ਬਣਾਉਂਦੇ ਹੋ।
ਆਟੇ ਦੀ ਬਣਾ ਦੇਂਦੀ ਆ। ਮੈਂ ਤਾਂ ਆਟੇ ਦੀ
ਤੇ ਫੇਰ ਤੁਸੀਂ ਸਾਰਾ ਦਿਨ ਰਸੋਈ। ਜੀ ਰਹਿੰਦੇ ਹੋ ਗਏ।
ਜਿਆਦਾ ਨੀ ਬਣਾਉਂਦੀ ਬੱਚੇ ਮਗਰ। ਪੈ ਜਾਂਦਾ ਬਣਾ ਦਿੰਦੀ ਆ ਫੇਰ। ਨੂਡਲਸ ਹੁਣ ਰੋਟੀ ਆ ਆਹ ਇਹ ਤੇ ਆਈ ਵ ਰੋ। ਰੋਟੀ ਨੂੰ ਵੇਲ ਕੇ ਨਾ ਉਹਨੂੰ ਬੋਇਲ ਕਰ ਲੈਂਦੀ ਆਾਂ।
ਹਾਂ।
ਫੇਰ ਉਹਦੇ ਸਲਾਈਸ ਕੱਟ ਕੇ ਨਾ ਪਤਲੇ ਪਤਲੇ ਅਪਨਾ। ਤਾਂ ਫਿਰ। ਉਹਨੂੰ ਬੋਆਇਲ ਕਰ ਹਾਂ। ਫਿਰ ਉਂਜ ਹੀ ਤੜਕਾ ਲਗਾ ਦਿੰਦੀ ਹ ਜਿਵੇ ਵਿੱਚ ਸਬਜ਼ੀਆਂ ਵਗੈਰਾ ਪਾ ਕੇ ਸੋਸ ਵਗੈਰਾ ਪਾ ਕੇ। ਨਾ- ਨਾ ਬੱਚਿਆਂ ਨੂੰ ਨੀ ਪਤਾ ਲੱਗਦਾ ਬੱਚਿਆਂ ਨੂੰ ਬਹੁਤ ਟੇਸਟੀ ਲੱਗਦੇ ਨੇ।
ਅੱਛਾ ਵੇਖਾਂਗੀ ਮੈਂ ਬਣਾ ਕੇ। ਜੇ ਬਣ ਸਕੇਏ ਮੇਰੇ।
ਹਾਂਜੀ ਕੋਈ ਨੀ ਬਣਾ ਕੇ ਵੇਖਣਾ।
ਤਿੰਨ ਰੈਸਪੀਆਂ ਤੁਸੀਂ ਦੱਸ ਦਿੱਤੀਆਂ।
ਹਾਂ। ਹਮ-ਹਮ। ਹਾਂਜੀ ਕੋਈ ਨੀ ਟਰਾਈ ਕਰਨਾ ਹਮ ਹੋਰ। ਸਤਿ ਸ੍ਰੀ ਅਕਾਲ ਹਾਂਜੀ ਖਾਂਦੇ ਵਧੀਆ ਬਣਦੀ ਮੈਂ ਤਾਂ ਚੀਜ਼ਾਂ। ਘਰ ਹੀ ਬਣਾ ਕੇ ਦਿੰਨੀ ਹਾਂ ਜਿਆਦਾ ਬੱਚੇ। ਮੈਂ ਨੀ ਬਾਜ਼ਾਰ ਦਾ ਪਾਂਦੀ ਮੇਰਾ ਦਿਲ ਨੀ ਕਰਦਾ। ਅੱਜ ਕੱਲ ਨਾ ਬੱਚੇ ਝੱਟ ਬਿਮਾਰ ਹੋ ਜਾਂਦੇ ਨੇ, ਬਾਹਰ ਦੀ ਚੀਜ਼ ਖਾ ਕੇ ਨਾ ਅੱਜ ਕੱਲ ਬੱਚਿਆਂ ਨੂੰ, ਪੱਚਦੀ ਹੈ। ਨਹੀ ਕੁਝ ਉਂਜ ਬੱਚੇ ਅੰਦਰੋਂ ਸਟਰੋਂਗ ਹੁੰਦੇ ਨੀ ਇੰਨੇ ਜਲਦੀ ਤੇ ਫਿਰ, ਇਸ ਕਰਕੇ ਮੈਂ ਬਾਹਰ ਦਾ ਖਵਾਂਉਦੀ ਹੀ ਨੀ ਬੱਚਿਆਂ ਨੂੰ ਜਿਆਦਾ ਤੇ ਮੈਂ ਘਰ ਹੀ ਬਣਾ ਕੇ ਖਵਾ ਦਿੰਦੀ ਹਾਂ।
ਹਾਂ। ਹੁ
ਹਮ, ਹਾਂਜੀ ਜੀ ਸਭ ਵਧੀਆ।
ਚਲੋ ਜੀ ਹਾਂ ਬੜਾ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੁਹਾਡੀ ਰੈਸਪੀਆਂ ਸੁਣ ਕੇ,
ਅੱਛਾ ਹੁ ਕੋਈ ਨੀ ਟਰਾਈ ਕਰਕੇ ਦੱਸਣਾ ਮੈਨੂੰ ਫੇਰ ਸਤਿ ਸ਼੍ਰੀ ਅਕਾਲ।